ਹਾਂਜੀ ਸਸ ਸ਼੍ਰੀ ਕਾਲ ਭੈਣ ਜੀ ਕੀ ਹਾਲ
ਸਸ ਕਾਲ ਭੈਣ ਜੀ ਹੋਰ ਕੀ ਹਾਲ-ਚਾਲ?
ਬਸ ਠੀਕ-ਠਾਕ ਆ ਤੁਸੀਂ ਸੁਣਾਓ?
ਵਧੀਆ ਆਵਾਜ਼ ਨੀ ਆਰੀ ਬੜੀ ਹੌਲੀ-ਹੌਲੀ ਆਰੀ ਐ।
ਹੁਣ ਠੀਕ ਐ ਭੈਣਜੀ।
ਕੀ ਨਾ ਹਜੇ ਵੀ ਨੀ ਆਰੀ।
ਕੱਟ ਕੇ ਕਰਾਂ ਫਿਰ ਕੋਲ ਭੈਣਜੀ।
ਬੋਤ ਘੱਟ ਆਰੀ ਐ।
ਹੈਲੋ। ਹੁਣ ਠੀਕ ਐ ਭੈਣਜੀ ਹੋਰ ਕੀ ਕਰੀ ਜਾਂਦੇ ਭੈਣਜੀ।
ਬਸ ਬੈਠੇ ਸੀਗੇ।
ਖਾ-ਪੀ ਲਿਆ ਕੁਛ?
ਨਾ ਹਜੇ ਕਿੱਥੇ ਖਾਣਾ ਬਸ ਹਜੇ ਦਾਲ ਧਰਨੀ ਐ ਮੈਂ।
ਕੇੜੀ ਦਾਲ ਬਣੋਣੀ ਅੱਜ ਤੁਸੀਂ?
ਦੇਖਦੇ ਆ ਬੱਚੇ ਕੁਛ ਵੀ ਦਾਲ ਖਾਣਾ ਪਸੰਦ ਨੀ ਕਰਦੇ। ਦੇਖਦੇ ਆ ਹੁਣ ਕੇੜੀ ਦਾਲ ਬਣਾਨੇ ਆ। ਹੂੰ ਤੁਸੀਂ ਕੀ ਬਣਾ ਬੈਠੇ?
ਅਸੀਂ ਅੱਜ ਬਣਾਈ ਐ ਦਾਲ ਮਿਕਸ।
ਅੱਸੀ ਮਿਕਸ ਸਾਰੀਆਂ ਦਾਨਾਂ ਪਾ ਕੇ?
ਸਾਰੀਆਂ ਦਾਲਾਂ ਪਾ ਕੇ ਹਾਂਜੀ।
ਵੀ ਸਵਾਦ ਬਣਦੀ ਏ ਨਾ ਮਿਕਸ ਦਾਲ।
ਬਿਲਕੁੱਲ-ਬਿਲਕੁੱਲ ਬੋਤ ਜਾਦਾ ਸਵਾਦ ਬਣਦੀ ਭੈਣਜੀ।
ਹੋਰ ਤੁਹਾਡੇ ਨੇਲਸ ਦਾ ਕੰਮ ਕਿੱਦਾਂ ਚੱਲਦਾ?
ਵਧੀਆ ਚੱਲਦਾ।
ਅੱਛਾ ਕੀ ਹਿਸਾਬ-ਕਿਤਾਬ ਚੱਲਦਾ ਨੇਲਸਨ ਦੇ ਕੰਮ ਦਾ।
ਜੇ ਅ ਟਿਪਸ ਲਵਾਨੀ ਏ ਨੇਲ ਟੈਂਪਰੇਰੀ ਤੇ ਮੈਂ ਓਦਾਂ ਅੱਠ ਸੌ ਬਾਰ ਅੱਠ ਸੌ ਮੈਂ ਚਾਰ ਸੌ ਈ ਲੈਨੀ ਆ ਫਿਲਹਾਲ।
ਠੀਕ ਐ ਬਾਈ ਜੀ।
ਹਾਂ ਜੀ ਇੱਕਰ ਹਾਂ ਓ ਜੈਲ ਜੈਲ ਦੇ ਮੈਂ ਲੈ ਲੈਂਨੀ ਆ ਅੱਠ ਸੌ ਰੁਪਈਆ।
ਜੀ।
ਦ ਓ ਵੀ ਘੱਟ ਮਤਲਬ ਬੋਤ ਘੱਟ ਰੇਟ ਰੱਖੇ ਦੇ ਨੇ ਮੈਂ।
ਠੀਕ ਐ ਭੈਣਜੀ।
ਹਾਂਜੀ।
ਤੇ ਜੈਲ ਦਾ ਕੀ ਹਿਸਾਬ ਕਿਤਾਬ ਚੱਲਦਾ।
ਹੋਰ ਸੁਣਾਓ ਤੁਸੀਂ ਕੀ ਕਰਦੇ ਅੱਜ ਕੱਲ?
ਮੈਂ ਕੁਛ ਨੀ ਮੈਂ ਵੀ ਸਲੂਨ ਦਾ ਕੰਮ ਹੀ ਕਰਦੀ ਬਸ।
ਅੱਛਾ ਜੀ।
ਹਾਂਜੀ ਭੈਣ ਜੀ, ਨਹੀਂ, ਨਹੀਂ ਹੋਮ ਸਰਵਿਸ ਘਰ ਚ ਹੀ।
ਠੀਕ ਏ, ਠੀਕ ਏ
ਜੀ ਭੈਣਜੀ।
ਸਾਰਾ ਕੁਛ ਕਰ ਲੈਨੇ
ਹੋਰ, ਹੋਰ ਹਾਂਜੀ ਸਾਰਾ ਕੁਛ ਹੀ ਕਰ ਲੈਂਨੀ ਆ ਕੰਮ ਸਾਰਾ ਈ।
ਠੀਕ ਹੈ ਠੀਕ।
ਹਾਂਜੀ।
ਹੋਰ, ਤੁਸੀਂ ਪੀ ਬੈਠੇ ਚਾਵਾਂ ਚੂਵਾਂ।
ਹੋਰ, ਚਾਵਾਂ ਪੀ ਬੈਠੇ ਅਸੀਂ ਤੁਸੀਂ ਸੁਣਾਓ ਕਿਦਾ ਗਰਮੀ ਕਿੰਨੀ ਕੁ ਹੋਈ ਤੁਹਾਡੇ ਵੱਲ?
ਇੱਧਰ ਤੇ ਬਹੁਤ ਜ਼ਿਆਦਾ ਗਰਮੀ ਆ।
ਮੀਂਹ ਵਗੈਰਾ ਪਿਆ ਕੁਛ?
ਬਾਰਿਸ਼ ਤਾਂ ਥੋੜ੍ਹੀ ਜਿਹੀ ਸਿਰਫ਼ ਦੋ ਕੁ ਮਿੰਟ ਵੀ ਨੀ ਪਈ।
ਅੱਛਾ ਜੀ।
ਓਦਾਂ ਪੂਰਾ ਬੱਦਲ ਬਣਿਆ ਪੂਰਾ ਪਰ ਪਈ ਨੀ ਬਾਰਿਸ਼।
ਸਾਡੇ ਤਾਂ ਹੋਇਆ ਸੀਗਾ ਥੋੜਾ ਬਹੁਤਾ ਪੈ ਹਟਿਆ ਬਸ ਫਿਰ ਹੂੰਮਸ ਹੋ ਜਾਂਦਾ ਬਹੁਤ।
ਸਹੀ ਗੱਲ ਹੈ। ਆਹ ਹੁਣ ਮੌਸਮ ਵੀ ਏਦਾਂ ਦਾ ਚਿਪਚਿਪਾ ਜਿਆ ਬਰਸਾਤ ਆ ਨਾ ਹੁਣ। ਸ਼ੁਰੂ ਹੋ ਜਾਣੀਆਂ ਹੁਨ ੳਦੇ ਨਾਲ ਮੌਸਮ
ਚਿਪਂਚਿਪਾ ਹਾਂਜੀ, ਹਾਂਜੀ, ਹਾਂਜੀ ਉਹਦਾ ਕੋਈ ਫਾਇਦਾ ਵੀ ਨਹੀਂ ਹੁੰਦਾ ਮੀਂਹ ਪਏਦਾ
ਹਾਂ। ਹੋਰ ਸੁਣਾਓ ਕੁਛ
ਹੋਰ ਠੀਕ ਠਾਕ, ਵਧੀਆ ਤੁਸੀਂ ਸੁਣਾਓ?
ਬਸ ਵਧੀਆ।
ਬਿਆਰ ਬਊਰ ਜਾ ਆਣਾ ਸੀਗਾ।
ਏਨੀ ਗਰਮੀ ਚ ਕਿੱਥੇ ਜਾਇਆ ਜਾਂਦਾ ਏਨੀ ਗਰਮੀ ਏ।
ਬੰਦਾ ਸੂਟ ਵੂਟ ਹੀ ਲੈ ਆਦਾ ਕੁਛ ਆਪਣੇ ਲਏ।
ਗਰਮੀ ਚ ਦਿਲ ਹੀ ਨਹੀਂ ਕਰਦਾ ਬਾਹਰ ਨਿਕਲਣ ਨੂੰ ਥੋੜਾ ਮੌਸਮ ਠੰਡਾ ਵੀ ਹੋਏ ਤੇ ਜਾਏ।
ਸਹੀ ਗੱਲ, ਸਹੀ ਗੱਲ ਐ ਭੈਣਜੀ। ਗਰਮੀ ਨੇ ਵੱਟ ਕੱਢੇ ਪਏ ਆ ਇਸ ਵਾਰ
ਹੂੰ। ਨਈ ਤੇ ਤੁਸੀਂ ਜਾ ਆਏ ਬਜ਼ਾਰ
ਮੈਂ ਜਾਈ ਰਈ ਸੀ ਪੜ੍ਹਦੇ ਲੈ ਕੇ ਆਉਣੇ ਸੀ ਉਹ ਲੈ ਕੇ ਆਣੇ ਹਾਂ
ਸ਼ੋਪਿੰਗ ਕਰ ਰਹੇ ਨਾ ਘਰ ਦੀ
ਹੋਰ ਕੀ ਕਰ ਆਏ ਅੱਜ ਸ਼ਾਪਿੰਗ ਤੇ ਸਮਾਂ ਰਸ਼ ਹੀ ਬਹੁਤ ਸੀਗਾ ਵਿਆਹ ਚ ਉਹ ਪੜ੍ਹਦੇ ਲੈ ਕੇ ਆਉਣੇ ਸੀ ਉਹ ਲੈ ਕੇ ਕੇ ਆਈ ਹਾਂ ਰਸ਼ ਬਹੁਤ ਸੀਗਾ ਬਾਜ਼ਾਰ 'ਚ ਬਹੁਤ ਜ਼ਿਆਦਾ
ਹੂੰ ਹੂੰ ਬਾਰਿਸ਼ ਹੋ ਜੇ ਤਾਂ ਫੇਰ ਵੈਸੇ ਹੀ ਇੱਕ ਚਿੱਕੜ ਚਿੱਕੜ ਕਿੰਨਾ ਹੋ ਜਾਂਦਾ ਤੇ ਰਸ਼ ਵੀ ਪੈ ਜਾਂਦਾ ਪੂਰਾ ਹੂੰ ਹੋਰ ਸੂਟ- ਸੂਟ ਸਵਾ ਲੇ?
ਸੂਟ ਸਵਾਣੇ ਆ ਅਜੇ, ਲਿਆਂਦੇ ਆ, ਪ੍ਰੋਗਰਾਮ ਆਇਆ ਸਾਡੇ। ਗੁਰਦੁਆਰੇ, ਹਮ ਸਮਾਗਮ ਚੱਲਦਾ ਉੱਥੇ।
ਅੱਛਾ -ਅੱਛਾ ਸਮਾਗਮ, ਮਾਡਲ ਟਾਊਨ।
ਹਾਂਜੀ- ਹਾਂਜੀ!
ਸਾਡੇ ਵੀ ਇਥੇ ਮਾਡਲ ਟਾਉਨ ਹੁੰਦੇ ਨੇ, ਸਮਾਗਮ ਗੁਰਦੁਆਰੇ।
ਹਾਂਜੀ, ਉੱਥੇ ਸਵਾਣੇ ਹੁਣ ਸੂਟ ਦੋ, ਦਿੱਤੇ ਹਜੇ ਅਸੀ। ਇਹ ਤਾਂ ਹੈ ਨਹੀਂ।
ਤੁਹਾਡੀ ਉਹ ਭੈਣ ਜੀ ਸੀਂਦੀ ਵੀ ਨਹੀਂ ਨਾ ਤੁਹਾਡੀ।
ਹਾਂਜੀ ਸਾਡੇ ਭੈਣ ਜੀ ਸੀਂਦੀ ਆ ਵਧੀਆ ਸੀਦੀ ਆ ਸੂਟ।
ਹਾਂ, ਸੂਟ ਵਧੀਆ ਸੀਂਦੀ, ਪਰ ਟੈਮ ਸਿਰ ਸੀ ਕੇ ਨਹੀ ਦਿੰਦੇ। ਮੈਂ ਵੀ ਸੂਟ ਦਿੱਤਾ ਸੀ। ਮੈਂ ਵੀ ਦਿੱਤਾ ਸੀ ਇੱਕ ਸੂਟ। ਬੜਾ ਟੈਮ ਲਾਕੇ ਸੀਂਦੇ ਨੇ। ਪਹਿਲਾਂ ਤਾਂ ਸੀਂਓ ਗਏ ਨੀ। ਆਲਸ ਕਰ ਦਿੰਦੇ ਨੇ ਸੂਟ ਹਾਂ, ਨਹੀਂ ਆਲਸ ਕਰ ਜਾਂਦੇ ਨੇ।
ਹਾਂਜੀ -ਹਾਂਜੀ!
ਸੀ ਡੂੰਗੀ -ਸੀ ਡੂੰਗੀ -ਸੀ ਲੂੰਗੀ! ਕੋਈ ਬੈਠੇ ਕੋਲ ਫੇਰ ਸੀਂਦੇ ਨੇ, ਕੋਲ ਬੈਠਣਾ ਪੈਂਦਾ।
ਬਿਲਕੁਲ- ਬਿਲਕੁਲ ਭੈਣਜੀ, ਤਾਂ ਟਾਈਮ ਜ਼ਿਆਦਾ ਘੱਟ ਹੁੰਦਾ ਨਾ ਤਾਂ ਕਰਕੇ।
ਉਹ ਤਾਂ ਹੈ, ਬੱਚੇ ਵੀ ਛੋਟੇ ਹੈ ਨਾ।
ਹਾਂਜੀ, ਬੱਚੇ ਵੀ ਛੋਟੇ ਤਾਂ ਕਰਕੇ।
ਹਮ ਹੋਰ ਸੁਣਾਓ,? ਤੁਹਾਡੇ ਸੀ ਤੇ ਕਿ ਨਹੀਂ ਸੀਤੇ?
ਨਹੀਂ, ਹਜੇ ਨਹੀਂ ਸੀ ਤੇ ਟਾਈਮ ਦਿੱਤਾ ਹਜੇ ਤਾਂ।
ਅੱਛਾ -ਅੱਛਾ ਬਸ ਅੱਗੋਂ -ਅੱਗੋਂ ਟੈਮ ਪਾਈ ਜਾਣਾ ਹੁਣ ਭੈਣ ਜੀ ਨੇ।
ਦੇਖੋ, ਹੁਣ ਕਿੱਦਣ ਸੀ ਕੇ ਦਿੰਦੇ ਭੈਣਜੀ ਸੂਟ।
ਹਮ।
ਅਸੀਂ ਤਾਂ ਵੇਟ ਕਰ ਰਹੇ ਹਾਂ, ਸੂਟ ਬਣ ਕੇ ਆਜੇ, ਅਸੀਂ ਪਾ ਕੇ ਕਿਤੇ ਜਾਈਏ ਸੂਟ।
ਦੇਣਗੇ ਨਾ ਤੁਹਾਨੂੰ ਜਦੋਂ ਤੁਹਾਡਾ ਪ੍ਰੋਗਰਾਮ ਹੋਊਗਾ।
ਉਦੋਂ ਤੱਕ ਤਾਂ ਭੈਣਜੀ ਦੇ ਸੀਣੇ ਨੀ, ਮੈਨੂੰ ਲੱਗਦਾ ਟਾਈਮ ਹੋ ਜਾਣਾ।
ਨਹੀਂ ਸੀ ਦੇਣਗੇ।
ਦੇਖੋ ਦੋ ਹਫ਼ਤੇ ਤਾਂ ਹੋ ਗਏ ਓਦਾਂ।
ਅੱਛਾ, ਤੇ ਕੋਲ ਬੈ ਬੈਠੋ ਜਾ ਕੇ।
ਟਾਈਮ ਨਹੀਂ ਨਾ ਲੱਗਦਾ, ਥੋੜਾ ਜਿਹਾ ਕੰਮ ਕਰਕੇ। ਬਿਜ਼ੀ ਹੁੰਦੇ ਹਾਂ ਉਹਦੇ ਕਰਕੇ।
ਟੈਮ ਤਾਂ ਕੱਢਣਾ ਪੈਂਦਾ, ਘਰ ਦੇ ਕੰਮ ਨੀ ਮੁੱਕਦੇ ਸਾਰਾ ਦਿਨ।
ਸਹੀ ਗੱਲ ਹੈ, ਗਰਮੀ ਨੇ ਤਾਂ ਤੁਰਦਾ ਪਰ।
ਬਣਾ ਲੋ ਰਾਤੀ ਬਣਾ ਲੋ।
ਸਹੀ ਗੱਲ ਆ ਤੁਹਾਡੀ।
ਸਾਰਾ ਦਿਨ ਐਵੇਂ ਨਿਕਲ ਜਾਂਦੀ ਹੈ।
ਪਤਾ ਨਹੀਂ ਲੱਗਦਾ ਸਾਰਾ ਦਿਨ ਕਿੱਥੇ ਗਿਆ?
ਪਰੇਸ਼ਾਨ ਕਰਦੇ ਨੇ, ਇਹ ਨੀ ਖਾਣਾ, ਇਹ ਨੀ ਖਾਣਾ, ਪਤਾ ਨੀ ਕੀ ਖਾਣਾ ਇਹਨਾਂ ਨੇ।
ਇਹੀ ਨੀ ਸਾਰਾ ਦਿਨ ਡਿਸਾਈਡ ਹੁੰਦਾ ਕੀ ਬਣਾਉਣਾ ਤਾਂ।
ਸਹੀ ਗੱਲ ਹੈ, ਜੇ ਤੁਹਾਨੂੰ ਕੁੱਛ ਸਮਝ ਆ ਵੀ ਜਾਂਦੀ ਐ ਮੈਂ ਏ ਖਾਣਾ ਨੀ ਬਣਾਈ ਜੋ ਮੈਂ ਖਾਣਾ ਈ ਨੀ।
ਸਈ ਗੱਲ ਆ ਤੁਹਾਡੀ।
ਫਿਰ ਸਮਝ ਨੀ ਆਂਦਾ ਕੀ ਬਣਾਈਏ ਦਾਲ ਵੀ ਮੈਂ ਕਿਆ ਹੋਇਆ ਬਣਾਨੀ ਆ ਮੈਂ ਦਾਲ ਨੀ ਖਾਣੀ।
ਅੱਛਾ ਫੇ ਕੁਛ ਹੋਰ ਬਣਾ ਦੇ ਜੋ ਨਿਆਣੇ ਨੇ ਖਾਣੇ।
ਦੱਸਣਾ ਵੀ ਨਾ ਮੈਂ ਕੀ ਖਾਣਾ।
ਅੱਛਾ।
ਦਾਲ ਈ ਧਰਨੀ ਪੈਣੀ ਹੋਰ ਕੀ
ਵਧੀਆ ਕਿੰਨੇ ਵਜੇ ਖਾ ਲੈਂਦੇ ਰੋਟੀ ਪਾਣੀ?
ਅਸੀਂ ਤਕਰੀਬਨ ਅਸੀਂ ਸਾਨੂੰ ਜਿਵੇਂ ਕੰਮ ਤੋਂ ਥੋੜਾ ਲੇਟ ਆਂਦੇ ਨਾ ਨੌ ਕ ਵੱਧ ਈ ਜਾਂਦੇ ਐ। ਹਾਂ। ਪੈਲਾਂ ਅਸੀਂ ਜਦੋਂ ਮੈਂ ਨਵੀ ਵੀ ਵਿਆਹੀ ਸੀ ਨਾ ਤਾਂ ਅਸੀਂ ਬੜੀ ਜਲਦੀ ਖਾ ਲੈਂਦੇ ਸੀ ਸਾਢੇ ਕ ਸੱਤ ਅੱ ਵੇ ਤੱਕ ਖਾ ਲੈਣੀ।
ਅੱਛਾ ਜੀ।
ਵੇਲੇ ਹੁੰਦੀ ਸਵੇਰੇ ਵੀ ਸਵੇਰੇ ਵੀ ਇੰਨੇ ਵਜੇ ਅੱਠ ਵਜੇ ਤੱਕ ਖਾ ਲੈਣੀ। ਦੁਪੈਰੇ ਇੱਕ ਵਜੇ ਤੇ ਸ਼ਾਮੀ ਫੇਰ ਸਾਢੇ ਸੱਤ ਅੱਠ ਵਜੇ ਤੱਕ।
ਫਿਕਸ ਟਾਈਮ ਸੀਗਾ ਨਾ
ਹਾਂ।
ਹੁਣ ਥੋੜਾ ਅਸੀਂ ਨਵੇਂ ਮਕਾਨ ਸ਼ਿਫਟ ਹੋਏ ਆ ਥੋੜਾ ਲੇਟ ਹੋ ਜਾਂਨੇ ਆ ਕੁਸ਼ ਏ ਵੀ ਹੁਣ ਕੰਮ ਤੋਂ ਲੇਟ ਆਂਦੇ ਆ
ਅੱਛਾ ਜੀ ਫੇਰ ਫ਼ਰਕ ਪੈਂਦਾ ਬੋਤ।
ਹਾਂ। ਫੇਰ ਥੋੜਾ ਲੇਟ ਹੋ ਈ ਜਾਂਨੇ ਆਪਾਂ।
ਹੋ ਜਾਂਦਾ ਹੌਲੀ-ਹੌਲੀ ਮੈਨੇਜ ਸਾਰਾ ਕੁਛ।
ਹਾਂ। ਫੇ ਨਾਲੇ ਗੈਸਟ ਬੜੇ ਆ ਜਾਂਦੇ ਕੋਈ ਨਾ ਕੋਈ ਆ ਜਾਂਦਾ। ਫਿਰ ਓਦੇ ਕਰਕੇ ਹਾਂ ਹੋਰ ਲੇਟ ਹੋ ਜੀਦਾ ਫੇਰ।
ਸਾਡੇ ਵੀ ਹੁਣ ਰਹੀ ਸਿਸਟਮ ਆ ਸਾਰਾ ਦਿਨ ਚੱਲਿਆ ਰੈਂਦਾ।
ਹੂੰ। ਲੇਡੀਜ਼ ਨੂੰ ਹੋਰ ਕੰਮ ਵੀ ਕੀ ਐ।
ਏ ਤਾਂ ਗੱਲ ਹੈ ਕੰਮ ਤਾਂ ਕੋਈ ਹੈ ਨੀ ਬਸ ਘਰ ਦਾ ਕੰਮ ਕਰ ਲਿਆ ਬਸ ਕੋਈ ਆ ਗਿਆ ਉਨੂੰ ਦੇਖ ਲਓ ਗਾ।
ਹੂੰ।
ਹੋਰ ਸੁਣਾ ਬਸ ਠੀਕ ਠਾਕ ਆ ਤੁਸੀਂ ਸੁਣਾਓ ਜਾਏ ਆਣਾ ਸੀ ਗੁਰਦੁਆਰੇ ਵਗੈਰਾ
ਗੁਰਦੁਆਰੇ ਬਸ ਹੁਣ ਦਾਲ ਸਬਜ਼ੀ ਧਨੀ ਫੇਰ ਜਾ ਈ ਨੀ ਹੁੰਦਾ। ਓਦਾਂ ਸਵੇਰੇ ਜਾ ਆਈਦੈ।
ਅੱਛਾ ਜੀ।
ਹਾਂ ਸਵੇਰੇ ਜਿਵੇਂ ਕਾਕਸ ਕੂਲ ਜਾਂਦਾ ਨਾ ਦ ਸਾਢੇ ਛੇ ਬਸ ਆ ਜਾਂਦੀ ਐ।
ਠੀਕ ਐ।
ਫੇਰ ਨਾ ਧੋ ਕੇ, ਪਾਠ ਕਰਕੇ ਗੁਰੁਆਰੇ ਮੱਥਾ ਟੇਕ ਆਈਦੈ। ਇਸ ਟੈਮ ਤਾਂ ਘੱਟ ਈ ਜਾ ਹੁੰਦਾ ਦ ਸੰਡੇ ਤੇ ਫੇਰ ਡੇਲੀ ਜਾਂਨੇ ਈ ਜਾਂਨੇ ਨਾ। ਸੈਚਰਡੇ, ਸੰਡੇ ਤੇ ਸਾਡਾ ਡੇਲੀ ਹੁੰਦਾ ਈ ਆ।
ਓਕੇ।
ਗੁਰਦਵਰੇ ਹਾਂ ਕਿਉਂਕਿ ਸਮਾਗਮ ਹੁੰਦੇ ਨਾ, ਫੇਰ ਅਸੀਂ ਚੱਲ ਜਾਂਨੇ ਸਮਾਗਮਾਂ ਤੇ।
ਨ‌ਈ ਚਲੋ ਵਧੀਆ ਰੂਟੀਨ ਬਣੀ ਹੋਈ ਤੁਆਡੀ ਤਾਂ। ਜ਼ਰੂਰੀ ਵੀ ਏ ਤਾਂ।
ਹਾਂ -ਹਾਂ ਹੋਰ
ਹੋਰ ਠੀਕ -ਠਾਕ ਆ ਸਭ।
ਤੁਸੀਂ ਗਏ ਨੀ ਗਰਮੀਆਂ 'ਚ ਕਿਤੇ ਘੁੰਮਣ।
ਨਈ ਕਿਤੇ ਨੀ ਜਾਏ ਹੋਇਆ, ਬਣਾਵਾਂਗੇ ਹੁਣ ਪ੍ਰੋਗਰਾਮ।
ਹੂੰ ਗਰਮੀਆਂ ਚੀ ਹੈਂ।
ਥੋੜ੍ਹੇ ਕੰਮ ਕਰਕੇ ਬਿਜੀ ਸੀਗੇ ਤਾ ਨੀ ਜਾ ਹੋਇਆ। ਹੂੰ ਹੁਣ ਬਣਾਵਾਂਗੇ ਏ ਤੇ ਪ੍ਰੋਗਰਾਮ ਜਾਣ ਦਾ।
ਠੀਕ ਐ, ਠੀਕ ਐ।
ਹੂੰ।
ਹੋਰ ਹੋਰ ਓਕੇ ਜੀ, ਸਾਸਰੀ ਕਾਲ।